ਹੈਲੋ
ਹਾਂਜੀ, ਹਾਂਜੀ ਹੈਲੋ-ਹੈਲੋ ਹਾਂਜੀ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਜੀ।
ਹੋਰ-ਹੋਰ ਸੁਣਾਓ ਜੀ ਮੈਂ ਕੋਈ ਮੈਂ ਕਿਹਾ ਡਿਸਟਰਬ ਤਾਂ ਨਹੀਂ ਕੀਤਾ ਤੁਹਾਨੂੰ ਫੋਨ ਕਰਕੇ।
ਨਹੀਂ-ਨਹੀਂ, ਨਹੀਂ।
ਕਿ ਸੌ ਨਾ ਰਹੇ ਹੋਵੇ ਤਾਂ ਕਰ
ਨਹੀਂ ਨਹੀਂ ਬੱਚੇ ਸੋ ਗਏ ਹੈ ਤੇ ਬਾਕੀ ਸਾਨੂੰ ਵੈਸੇ ਅਸੀਂ ਵੈਸੇ ਹੀ ਲੇਟੇ ਸੀ ਨੀਂਦ ਤੇ ਆਉਂਦੀ ਨੀ।
ਅੱਛਾ ਮੈਂ ਕਿਹਾ ਸ਼ਾਇਦ ਮੈਂ ਕਿਹਾ ਦੁਪਹਿਰ ਦਾ ਟਾਈਮ ਹੈ। ਕਿ ਡਿਸਟਰਬ ਨਾ ਕੀਤਾ ਹੋਏ ਤੁਹਾਨੂੰ।
ਨਹੀਂ ਨਹੀਂ ਮੈਂ ਤੇ ਬੱਚੇ ਸੌ ਗਏ ਹੋਏ ਹੈ।
ਅੱਛਾ ਹੋਰ ਹੋਰ ਘਰ ਪਰਿਵਾਰ ਸਭ ਠੀਕ ਹੈ।
ਹਾਂਜੀ ਹਾਂਜੀ ਸਭ ਠੀਕ।
ਚਲੋ ਠੀਕ ਹੀ ਚਾਹੀਦਾ ਹੈ। ਹੋਰ ਸਭ ਵਧੀਆ ਹੈ।
ਹਾਂਜੀ ਸਭ ਠੀਕ ਹੈ ਅੰਕਲ ਜੀ ਨ ਸਭ ਵਧੀਆ
ਸਭ ਸਭ ਵਧੀਆ ਹਾਂ ਔਰ ਮੈਂ ਕਿਹਾ ਸੀ ਮੈਂ ਕਿਆਉ ਉਹ ਮੈਨੂੰ ਇੱਕ ਤੁਹਾਡੀ ਹੈਲਪ ਚਾਹੀਦੀ ਸੀ ਇੱਕ
ਹਾਂਜੀ ਹਾਂਜੀ ਦੱਸੋ
ਔਰ ਮੈਂ ਪੁੱਛ ਰ ਹੋਈ ਸੀ ਕਿ ਉਹ ਮੈਂ ਦੇਖਿਆ ਸੀ ਮੈਂ ਇੱਕ ਵਾਰੀ ਤੁਹਾਡੇ ਘਰ ਆਈ ਸੀ ਕੱਪੜੇ ਸਿਲਾਉਣ ਵਾਸਤੇ ਔਰ ਤੁਹਾਡੀੇ ੜ ਮਤਲਬ ਕਿ ਮਧਰ ਹਨਾਂ ਨਹੀਂ ਨਾ ਉਹ ਦਾਲ ਮਗੋਠ ਦੀ ਬਣਾਈ ਹੋਈ ਸੀ ਸਬਜ਼ੀ ਕੋਈ
ਅੱਛਾ ਜੀ
ਹਾਂਜੀ ਮੈਂ ਕਿਹਾ ਸੀ ਮੈਂ ਕਿਹਾ ਦੇਖਿਆ ਸੀ ਤੇ ਮੈਂ ਕਿਹਾ ਅੱਛਾ ਲੱਗਿਆ ਸੀ ਮੈਨੂੰ ਦੇਖਿ
ਅੱਛਾ ਦਾਲ ਅੱਛਾ ਠੀਕ ਹੈ ਜੀ
ਉਹ ਦਾਲ ਮੋਠ ਜੇ ਜਿਵੇਂ ਤੁਸੀਂ ਸਾਰੀਆਂ ਦਾਲਾਂ ਮਿਕਸ ਕਰਕੇ ਉਹ ਬੋਆਇਲ ਕਰਕੇ
ਹਾਂਜੀ ਹਾਂਜੀ ਸ ਹਾਂਜੀ ਸਾਰੀਆਂ ਦਾਲਾਂ ਮਿਕਸ ਪਹਿਲੇ ਤੇ ਉਹਨੂੰ ਭਿਗੋ ਲੈਂਦੇ ਆ ਇੱਕ ਇੱਕ ਦਿਨ ਦੋ ਦਿਨ ਭਿਗੋ ਇੱਕ ਦਿਨ ਪਿਗੋ ਕੇ ਨਾ ਤੇ ਫੇਰ ਹਾਂਜੀ
ਕਿਹੜੀ ਕਿਹੜਾ ਸਮ ਕਿਹੜਾ ਕਿਹੜੀ ਦਾਲ ਮ
ਕੋਈ ਵੀ ਦਾਲ ਪਾ ਲੋ ਚਨੇ ਦੀ ਪਾਾਲ ਲੋ ਬਲੈਕ ਚਨ ਪਾਾਲੋ ਵਾਈਟ ਚਨ ਪਾ ਲ ਲੋ ਕੁਛ ਵੀ ਪਾਾਲੋ ਜਿਹੜੇ ਅੰਕੁਰਿਤ ਹੋ ਜਾਣ
ਅੱਛਾ ਨਹੀਂ ਮੇਨ ਜਿਵੇਂ ਜਿਵੇਂ ਕੋਈ ਜਿਵੇਂ ਕਹਿੰਦੇ ਦਾਲ ਮੋਠ ਮੋਠ ਹੋਔਰ ਇਹਦੀ ਤਾਂ ਮੋਠ ਵਾਲਾ ਘੀਮ ਸਿਸਟਮ ਹੈ ਨਾ
ਮੋਠ ਵਾਲੀ ਦਾਲ ਅਲੱਗ ਹੁੰਦੀ ਹੈ
ਅੱਛਾ ਜੀ
ਹਾਂਜੀ ਮੋਠ ਵਾਲੀ ਦਾਲ ਅਲੱਗ ਮਾਰਕੀਟ ਚੋਂ ਹੀ ਮਿਲੇਗੀ ਤੇ ਉਹਓਨੂੰ ਭਿਗੋ ਕੇ ਤੇ ਫੇਰ ਉਹਨੂੰ ਇੱਕ ਰਾਤ ਸਾਰਾ ਦਿਨ ਭਿਗੋ ਕੇ
ਅੱਛਾ ਜੀ ਮਤਲਬ ਕਿ ਬਨ੍ਹ ਕੇ ਵੀ ਰੱਖਣਾ ਹੈ
ਹਾਂਜੀ ਉਹਨੂੰ ਬੰਨ ਕੇ ਵੀ ਰੱਖਣਾ ਚੁੰਨੀ ਚ ਬੰਨ ਕੇ ਫੇਰ ਉਹਨੂੰ ਦੋ ਤਿੰਨ ਦਿਨ ਲੱਗਦੇ ਆ ਉਹਨੂੰ
ਨ ਮਤਲਬ ਨਹੀਂ ਮਤਲਬ ਜਿਵੇਂ ਅਸੀਂ ਇੱਕ ਰਾਤ ਪਿਓ ਲਿਆ ਹੈ
ਹਾਂਜੀ, ਤੇ ਉਸ ਤੋਂ ਬਾਅਦ ਅਗਲੇ ਦਿਨ ਅਗਲੇ ਦਿਨ
ਠੀਕ ਐ।
ਅੱਛੀ, ਤਰ੍ਹਾਂ ਧੋ ਕੇ ਉਹਨੂੰ ਫਿਰ ਚੁੰਨੀ ਚ ਬੰਨ ਲੋ ਵੀ ਜੀਦੇ ਚੋਂ ਪਾਣੀ ਵਗੈਰਾ ਨਿਕਲ ਜੇ ਜਿਹਦੇ ਚ ਉਹਦੀਆਂ ਜੜਾ ਵੀ ਜੀਣ ਨਿਕਲ ਜਾਣ ਅੰਕੁਰਿਤ ਹੋ ਜਾਣ।
ਅੱਛਾ ਅੰਕੁਰਿਤ ਹੋਣੇ ਪਹਿਲੇ ਅੰਕੁਰਿਤ ਹੋਣਾ ਜ਼ਰੂਰੀ ਹੈ
ਜ਼ਰੂਰੀ ਹੈ ਹਾਂਜੀ
ਠੀਕ ਹੈ ਮਤਲਬ ਕਿ ਜਿਵੇਂ ਜਿਵੇਂ ਹੁਣ ਮੌਸਮ ਹੈ ਇ ਤਨਾ ਗਰਮੀ ਦਾ ਫਰਿੱਜ ਵਿੱਚ ਹੀ ਰੱਖਣੀ ਹੈ ਜਾਂ ਬਾਹਰ ਰੱਖਣੀ ਹੈ
ਨਹੀਂ ਨਹੀਂ ਬਾਹਰ ਰੱਖੋ
ਅਤੇ ਫਿਰ ਤੋਂੋਤੇ ਤੋਂੋਂ ਸਮੈੱਲ ਆ ਜਾਗੀ
ਨਹੀਂ ਆਏਗੀ ਉਹਨੂੰ ਅਹ ਰੋਜ਼ ਡੇਲੀ ਉਹਦੇ ਤੇ ਪਾਣੀ ਪਾਓ ਜੀ ਇਸ ਤੁਸੀਂ ਜਾਂਦੇ ਹੋ ਕਿਚਨ ਚ ਉਸ ਟਾਈਮ ਉਹਦੇ ਤੇ ਚੁੰਨੀ ਦੇ ਉੱਤੇ ਨਾ ਜਿਹਦੇ ਚ ਦਾਲ ਆਪਾਂ ਗੱਠ ਬਣ ਕੇ ਰੱਖ ਰੀ ਉਹਦੇ ਤੇ ਪਾਣੀ ਉਹਦੇ ਚ ਪਾਣੀ ਪਾਓ ਉਹਨੂੰ ਗਿੱਲਾ ਈ ਕਰਕੇ ਰੱਖਣਾ। ਹਾਂਜੀ-ਹਾਂਜੀ, ਉਹਨੂੰ ਗਿੱਲਾ ਹੀ ਕਰਕੇ ਰੱਖਣਾ ਉਸ ਤੋਂ ਬਾਅਦ ਤਿੰਨ ਦਿਨਾਂ ਬਾਅਦ ਉਹ ਅੰਗਪੁਰੀ ਧੋਣੇ ਸ਼ੁਰੂ ਹੋ ਜਾਣਗੇ।
ਨਹੀਂ ਤਿੰਨ ਦਿਨ 'ਚ ਓਦੀ ਸਮੈੱਲ ਆਜੇਗੀ।
ਨਹੀਂ ਆਏਗੀ ਸਮੈਲ ਆਏਗੀ ਨਹੀਂ ਫੇਰ ਉਹਨੂੰ ਫੇਿਰ ਉਹਨੂੰ ਅਸੀਂ ਕੁੂੱਕਰ ਚ ਸੀਟੀ ਵੀ ਤੇ ਦਵਾਣੀ ਐ ਨਾ।
ਨਹੀਂ-ਨਹੀਂ, ਮਤਲਬ ਜਿਵੇਂ ਤਿੰਨ ਦਿਨ ਬੰਦ ਰਹਿਣਗੇ ਤੇ
ਹਾਂਜੀ, ਨਹੀਂ ਆਏਗੀ ਉਹ ਗਿੱਲੇ ਕਰਾਂਗੇ ਨਾ ਅਸੀਂ। ਬਾਰ ਹਰ ਰੋਜ਼ ਗਿੱਲਾ ਕਰਾਂਗੇ ਅਸੀਂ ਇਹਨੂੰ ਸਵੇਰੇ, ਸ਼ਾਮੀ, ਦੁਪਹਿਰੀ ਹਾਂਜੀ-ਹਾਂਜੀ। ਚੇਂਜ ਹੁੰਦਾ ਰਹੇਗਾ ਪਾਣੀ ਸਮੈਲ ਆਏਗੀ ਨੀ ਹਾਂਜੀ ਤੇ ਉਹਨੂੰ ਫ਼ੇਰ ਉਹਨੂੰ ਸੀਟੀ ਦਵਾ ਲੋ ਤਿੰਨ ਦਿਨਾਂ ਬਾਅਦ ਉਹਨੂੰ ਫੇਰ ਅੱਛੀ ਤਰ੍ਹਾਂ ਧੋ ਕੇ ਜਿਸ ਲਈ ਅੰਕੁਰਤੀ ਹੋ ਜਾਣਗੇ ਨਾ। ਚੁੰਨੀ ਚੋਂ ਖੋ ਚੁੰਨੀ ਚੋੋਂ ਖੋਲ ਲੋ ਫੇਰ ਉਹਨੂੰ ਸੀਟੀ ਦਵਾ ਲੋ। ਜਰਾ ਜਿਹੀ ਥੋੜ੍ਹੀ ਜਿਹੀ ਹਲਦੀ ਜਿਹੀ ਪਾ ਕੇ ਨਮਕ ਪਾ ਲੋ ਉਹਨੂੰ ਸੀਟੀ ਦਵਾ ਲੋ।
ਮਤਲਬ ਫੁੱਲ ਡਨ ਕਰਨੀ ਆ ਜਾਂ ਵੀ ਹਾਫ ਡਨ ਏਦੀ।
ਤਾਂ ਕਿ ਦਾਲ ਜੇ ਫੁੱਲ ਕਰੋਗੇ ਤਾਂ ਫਿਰ ਬਿਲਕੁਲ ਦਾਲ ਹੀ ਬਣ ਜੇਗੀ।
ਠੀਕ ਠੀਕ ਐ, ਮਤਲਬ ਉਹਦੇ 'ਚ ਅਸੀਂ ਪਾਣੀ ਪੂਣੀ ਪਾਣੀ ਵਗੈਰਾ ਕੁਛ ਪਾਣਾ ਜਾ ਬਿਨਾਂ
ਹਲਕਾ ਜਾ ਪਏਗਾ ਕਿਉਂ ਉਹ ਵੈਸੇ ਹੀ ਸੋਫਟ ਹੋਏ ਪਏ ਹੋਣਗੇ ਉਹ ਤੇ ਨਰਮ ਹੋਏ ਪਏ ਹੋਣਗੇ। ਤੇ ਉਹਦੇ ਤੇ ਹਲਕਾ ਪਾਣੀ ਪੈਣਾ।
ਮਤਲਬ ਮਤਲਬ ਮੰਨਲੋ ਅਸੀਂ ਸਾਡੇ ਕੋਲ ਸਾਰੇ ਦਾਲਾਂ ਦੀ ਇੱਕ ਕਟੋਰੀ। ਵੱਡਾ ਇੱਕ ਵੱਡੀ ਕਟੋਰੀ ਸਾਡੇ ਕੋਲ ਹੈਗੀ ਐ।
ਹਾਂਜੀ, ਉਹ ਉਹ ਅੱਧੀ ਕਟੋਰੀ ਪਏਗੀ। ਪਾਣੀ ਦੀ ਜਿਹਦੇ ਨਾਲ ਉਹ ਥੋੜੇ ਹੋ ਜਾਣ। ਗਲ ਜਾਣ ਸੋਫਟ ਹੋ ਜਾਣ ਫੇਰ ਉਸ ਤੋਂ ਬਾਅਦ। ਉਹਨੂੰ ਕਰਕੇ ਤੇ ਉਹਨੂੰ ਥੋੜਾ ਖੋਲ ਲੋ ਕੁੂੱਕਰ ਨੂੰ। ਉਸ ਤੋਂ ਬਾਅਦ ਠੰਡਾ ਕਰਕੇ ਭਰਾ ਚ। ਪਾਲੋ ਤੇ ਸਾਰੀਆਂ ਜਿਵੇਂ ਹੋ ਗਏ ਖੀਰਾ ਹੋ ਗਿਆ। ਹਰ ਇੱਕ ਜਿਹੜੀ ਜਿਹੜੀ ਚੀਜ਼ ਤੁਸੀਂ ਖਾਣਾ ਚਾਹੁੰਦੇ ਓ ਸਲਾਦ ਦੇ ਉਹ ਉਹ ਚੀਜ਼। ਪਾ ਲਉ ਟਮਾਟਰ ਪਿਆਜ਼ ਹਰ ਇੱਕ ਚੀਜ਼ ਪਾ ਕੇ ਹਰੀ ਮਿਰਚ ਪਾ ਕੇ।
ਠੀਕ ਐ।
ਕੱਟ ਲੋ ਬਾਰੀਕ ਬਾਰੀਕ
ਠੀਕ ਐ।
ਹਾਂਜੀ, ਉਹ ਪਾ ਕੇ ਤੇ ਤੁਸੀਂ ਉਹਨੂੰ ਮਿਕਸ ਕਰ ਲਓ ਸਾਰੇ ਨੂੰ। ਤੇ ਨਮਕ ਇੱਕੋ ਵਾਰੀ ਸਾਰਾ ਨਾ ਪਾਈਓ। ਉਹ ਫਿਰ ਪਾਣੀ ਛੋੜ ਜਾਂਦਾ ਜਿਸ ਲਈ ਜਿੰਨੇ ਜਿੰਨੇ ਖਾਣੇ ਨਾ ਉਹਦੀ ਵੱਖਰੀ। ਪਲੇਟ ਚ ਪਾ ਕੇ ਥੋੜਾ ਥੋੜਾ ਨਮਕ ਦੇ ਸਵਾਦ ਅਨੁਸਾਰ ਉਹਨੂੰ ਦੇ ਦੋ। ਥੋੜ੍ਹੀ ਜਿਹੀ ਇਮਲੀ ਦੀ ਚਟਣੀ ਪਾਓ।
ਜਦੋਂ ਮਤਲਬ ਕਿ ਦੇਖੋ ਤੁਸੀਂ ਤਾਂ ਉਹਨੂੰ ਥੋੜ੍ਹਾ ਸ ਨਾਲ ਤੜਕਾ ਵੀ ਲਗਾਇਆ ਸੀ
ਹਾਂ ਹਾਂ ਤੜਕਾ ਲਗਾ ਕੇ ਉਹਨੇ ਅਸੀਂ ਕੁੱਕਰ ਚ ਬੋਇਲ ਕੀਤੇ ਆ ਨਾ ਤੇ ਬੇ ਉਸ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਤੇ ਕੁੱਕਰ ਚ ਬੋਇਲ ਕਰਕੇ ਥੋੜਾ ਉਹਦਾ ਪਾਣੀ ਫੇਰ ਉਹਨੂੰ ਹਿਲਾ ਲੋ ਅੱਛੀ ਤਰ੍ਹਾਂ। ਫੇਰ ਜਿਸ ਤਰਾਂ ਸਾਰਾ ਦਾ ਪਾਣੀ ਜਿਹੜਾ ਥੋੜ੍ਹਾ ਜਿਹਾ ਰਹਿ ਜਾਏਗਾ ਉਹ ਵੀ ਸੁੱਕ ਜਾਏਗਾ ਨਾ ਫ਼ਿਰ ਉਹਨੂੰ ਪਰਾਤ ਚ ਕੱਢ ਲੋ।
ਠੀਕ ਹੈ।
ਹਾਂਜੀ, ਤੇ ਫੇਰ ਉਹਨੂੰ ਅ ਉਹਨੂੰ ਕੀ ਕਹਿੰਦੇ ਖੀਰੇ ਨੂੰ ਟਮਾਟਰ ਨੂੰ ਪਿਆਜ ਨੂੰ ਇਹਨਾਂ ਨੂੰ ਜਿਹੜੀ ਜਿਹੜੀ ਚੀਜ਼ ਤੁਸੀਂ ਪਾਣਾ ਚਾਹਦੇ ਹੋ। ਉਹਨਾਂ ਨੂੰ ਸਾਰਿਆਂ ਨੂੰ ਬਰੀਕ ਬਰੀਕ ਕਰਕੇ ਤੜਕਾ ਕਿਸੀ ਚੀਜ਼ ਨਾਲ ਲਗਾਣਾ ਸਿਰਫ ਆਪਾਂ ਪਾਣੀ ਸੁਕਾਉਣਾ ਉਹਦਾ ਜਿਹੜਾ ਉਹਦੇ ਚ ਪਾਣੀ ਹੋਏਗਾ। ਤੜਕਾ ਨੀ ਲੱਗਦਾ ਇਹਦੇ ਨਹੀਂ ਅਸੀਂ ਨ ਲਗਾਉਦੇ ਜੀਰੇ ਜੀਰੇ ਦਾ ਤੜਕਾ ਹਾਂਜੀ ਉਸ ਤੋਂ ਬਾਅਦ ਇਮਲੀ ਦੀ ਚਟਨੀ ਪਾ ਲਉ
ਅੱਛਾ
ਹਾਂਜੀ ਤੇ ਨਮਕ ਨੀ ਮਿਕਸ ਕਰਨਾ ਨਾ ਇਮਲੀ ਚਟਨੀ ਜਿਵੇਂ ਜਿਨੇ ਖਾਣਾ ਉਹਦੀ ਪਲੇਟ ਚ ਨੀ
ਅੱਥ ਮਰ ਜਦੋਂ ਸੀ ਜਦੋਂ ਅਸੀਂ ਦਾਲਾਂ ਉਬਾਲੀਆਂ ਸੀ ਉਸ ਟ ਵੀ ਨਹੀਂ ਨਮਕ ਪਾਇਆ ਸੀ
ਉਸ ਟਾਈਮ ਹਲਕਾ ਜਿਹਾ ਪਾਇਆ ਸੀ ਉਹ ਤੇ ਉਹਦੇ ਚ ਹੀ ਹੋ ਗਿਆ ਨਾ ਸਾਰਾ ਉਸ ਤੋਂ ਬਾਅਦ ਜ ਪਰਾਤ ਚ ਕੱਢਾਂਗੇ ਨਾ ਉਸ ਤੋਂ ਬਾਅਦ ਨੀ ਮਿਕਸ ਕਰਨਾ
ਫਿਰ ਨਮਕ ਨਹੀਂ ਪਾਉਣਾ ਠੀਕ ਹੈ
ਪਾਣੀ ਛੋੜ ਦੇਗਾ ਸਾਰਾ ਹੀ ਉਹ ਗਿੱਲੇ ਗਿੱਲੇ ਲੇਸ ਲੇਜੇ ਬਣ ਜਾਣਗੇ ਨਾ
ਾਂ ਠੀਕ ਹੈ ਇਹ ਤਾਂ ਟਿਪਸ ਤੁਸੀਂ ਬਹੁਤ ਅੱਛਾ ਕੀਤਾ ਵੀ ਪਹਿਲੇ ਦੱਸਤਾ ਨਹੀਂ ਤੇ ਮੈਂ ਨਮਕ ਪਾਣੀ ਤੇ ਪਾਣੀ ਛੋੜ ਦੇਣਾ ਸੀਂ
ਹਾਂਜੀ ਉਹ ਨਮਕ ਫੇਿਰ ਨਾ ਪਾਣੀ ਛੋੜ ਦੇਣਾ ਸੀ ਉਹਨੇ ਤੇ ਤਾਂ ਕਰਕੇ ਕਿ ਜਿਸ ਲਈ ਜੋ ਖਾਵੇ ਤੇ ਉਹਨੂੰ ਥੋੜਾ ਉਹਦੇ ਸਵਾਦ ਅਨੁਸਾਰ ਜਿੰਨਾ ਉਹ ਖਾਣਾ ਚਾਹਵੇ ਨਮਕ ਉਹਦੇ ਹਿਸਾਬ ਨਾਲ ਪਾ ਦਿਓ ਇਮਲੀ ਚਟਨੀ ਪਾ ਦਿਓ ਉਹਨੂੰ ਮਿਕਸ ਕਰਕੇ ਤੇ ਬਸ ਐਵੇਂ ਦੇ ਦੋ ਵਿੱਚ ਆਲੂ ਵੀ ਕੱਟ ਲਓ ਉਹ ਬੋਇਲ ਕੀਤੇ ਹੋਏ ਆਲੂ ਹਾਂਜੀ ਕਈ ਚੀਜ਼ਾਂ ਖਾ ਹਾਂਜੀ ਵੀ ਹਾਂਜੀ ਚਾਹੇ ਤੇ ਉਹਦੇ ਵਿੱਚ ਹੀ ਕਰਲਓ ਇੱਕੋ ਦਮ ਦੋਨੋ ਚੀਜ਼ਾਂ ਹੋ ਜਾਂਦੀਆਂ
ਠੀਕ ਹੈ ਠੀਕ ਹੈ ਨਹੀਂ ਇਹਦੇ ਵਾਸਤੇ ਹੁਣ ਮੈਂ ਜਿਵੇਂ ਮੈਂ ਅਸੀਂ ਬਜਾ ਹਮ ਘਾ ਸਾ ਸਾਡੇ ਕੋਲ ਤਾਂ ਰਾਸ਼ਨ ' ਸਾਰੀਆਂ ਦਾਲਾਂ ਆਉਂਦੀਆਂ ਮਕ ਸਾਰੀਆਂ ਸਾਬੂਤ ਦਾਲਾਂ ਹੀ ਪਉਣੀਆਂ ਜਾਂ ਤੁਂ
ਹਾਂਜੀ ਸਾਬੁਤ ਦਾਲਾਂ ਚੱਲਣਗੀਆਂ ਜਿਹੜੀ ਅੰਕੁਰਿਤ ਹੋ ਜਾੇ ਹੁਣ ਅਹ ਹਾਫ ਦਾਲ ਤੇ ਅੰਕੁਰਿਤ ਹੋਣ ਤੋਂ ਰਾਈ
ਹਾਂਜੀ ਹਾਂਜੀ
ਸਾਲ ਹੀ ਹੋਏਗੀ ਇਹਦੇ ਤੇ ਹਾਂਜੀ ਹਰ ਤਰ੍ਹਾਂ ਦੀ ਦਾਲ ਪਾਾਲੋ ਉਹ ਸਾਬਤ ਹੋਣੀ ਚਾਹੀਦੀ ਹੈ
ਠੀਕ ਹੈ ਸਾਬੁਤ ਧੋਣੀ ਚਾਹੀਦੀ ਦਾਲ ਸਾਬੂ ਧੋਣੀ ਚਾਹੀਦੀ ਜਿੜੀ ਮਰਜ਼ੀ ਹੋਏ
ਹਾਂਜੀ ਹਾਂਜੀ ਤੇ ਅੱਛੇ ਬੰਦੇ ਹੈ ਜਿਵੇਂ ਕਈ ਦੁਪਹਿਰੀ ਬੱਚੇ ਹੋਣ ਜਿਵੇਂ ਰੋਟੀ ਨਹੀਂੀ ਖਾਂਦੇ ਤੇ ਉਹਨਾਂ ਨੂੰ ਬਸ ਇਹੀ ਉਹ ਦੇ ਦੋ ਅੱਜ ਕੱਲ ਦੇ ਸਭ ਕਹਿੰਦੇ ਆ ਕਿ ਅੰਕੁਰਤ ਕੀਤੀ ਹੋਈ ਦਾਲਾਂ
ਹਾਂ ਸਹੀ ਗੱਲ ਬੱਚਿਆਂ ਵਾਸਤੇ ਵੈਸੇ ਵੀ ਫਾਇਦੇਮੰਦ ਅਤੇ
ਹਾਂਜੀ ਵੈਸੇ ਵੀ ਅੱਛਾ ਹੈ ਬੱਚਿਆਂ ਵਾਸਤੇ ਤੇ ਵੈਸੇ ਵੀ
ਹਾਂ ਸਂ ਕਿਹਾ ਪ੍ਰੋਟੀਨ ਫੁੱਲ ਪ੍ਰੋਟੀਨ ਹੋਏਗੀ ਨਾ ਇਹਦੇ 'ਚ ਤਾਂ
ਹਾਂਜੀ ਅਲੱਗ ਜਿ ਬਣ ਜਾਂਦਾ
ਠੀਕ ਆ ਹੁਣ ਜਿਵੇਂ ਅਸੀਂ ਇਹਦੇ ਵਿੱਚ ਮੰਨ ਲਓ ਅਸੀਂ ਅਜਵੇ ਦਾਲ ਇਹਦੇ ਵਿੱਚ ਪਨੀਰ ਵੀ ਕੱਟ ਕੇ ਪਾ ਸਕਦੇ ਹਾਂ ਕਿ ਨਹੀਂ
ਹਾਂਜੀ ਹਾਂਜੀ ਜੋ ਤੁਹਾਡੀ ਇੱਛਾ ਪਾ ਸਕਦੇ ਹੋ। ਹਾਂਜੀ ਬਿਲਕੁਲ ਬਾਰੀਕ ਬਰਕ ਜਿਵੇਂ ਅਸੀਂ ਪਿਆਜ ਕੱਟਾਂਗੇ ਨਾ ਬਾਰੀਕ ਉਵੇਂ ਹੀ ਅਸੀਂ ਉਹਨੂੰ ਪਨੀਰ ਨੂੰ ਵੀ ਕਰਨਾ ਬਰੀਕ ਦੀ ਉਵੇਂ ਕਰਕੇ ਪਾਾਲੋ
ਠੀਕ ਮਤਲਬ ਕਿ ਜਿਹੜੀ ਇਹ ਜਿਹੜੀ ਬਣੀ ਹੋਈ ਚੀਜ਼ ਹੈ ਕਿੰਨੇ ਦਿਨ ਤੱਕ ਅਸੀਂ ਖਾ ਸਕਦੇ ਹਾਂ
ਇਹ ਜਿਵੇਂ ਇਮਲੀ ਉਮਲੀ ਨਾ ਮਿਕਸ ਕਰੋ ਤੇ ਇੱਕ ਦੋ ਦਿਨ ਤੇ ਚੱਲ ਹੀ ਜਾਂਦਾ ਮਿਕਸ ਨਾ ਕੁਛ ਵੀ ਕਰੋ ਜੇ ਤੁਸੀਂ ਮੋਠ ਜਿੰਨੇ ਖਾਣਾ ਚਾਹੁੰਦੇ ਮੋਠ ਤੁਸੀਂ ਜਿੰਨੇ ਖਾਣਾ ਚਾਹੁੰਦੇ ਹੋ ਉਹ ਰੱਖ ਲਓ ਬਾਕੀ ਬੋਇਲ ਕੀਤੇ ਹੋਵੇ ਅਲੱਗ ਰੱਖ ਦੋ
ਠੀਕ ਹੈ ਠੀਕ ਠੀਕ ਮਤਲਬ ਕਿੀ ਜਿੰਨੀ ਚੀਜ਼ ਅਸੀਂ ਖਾਣੀ ਅਸੀਂ ਉਹ ਨਨੀ ਤਿਆਰ ਕਰੀਏਗੇ ਪਹਿਲੇਾਂ
ਹਾਂਜੀ ਜਿੰਨਾ ਤੁਸੀਂ ਖਾ ਸਕਦੇ ਹੋ ਨਾ ਓਨੀ ਤਿਆਰ ਕਰੋ ਬਾਕੀ ਜੇ ਜ਼ਿਆਦਾ ਹੈ ਉਹਨੂੰ ਪਹਿਲਾਂ ਹੀ ਅਲੱਗ ਤੋਂ ਕਰ ਲਓ
ਠੀਕ ਹੈ
ਹਾਂਜੀ ਉਹਨੂੰ ਅਲੱਗ ਤੋਂ ਕਰਕੇ ਰੱਖ ਦੋ ਫੇਰ ਤੁਹਾਡੇ ਅਗਲੇ ਦਿਨ ਵੀ ਕੰਮ ਆਜੇਗਾ ਹਾਂਜੀ ਇੱਕ ਸ਼ਾਮ ਦਾ ਚਾਹੇ ਨਾਸ਼ਤੇ ਦਾ ਇੰਤਜ਼ਾਮ ਹੋ ਜਾਂਦਾ ਇਹਦਾ ਤੇ
ਹਾਂ ਉਹ ਤਾਂ ਹੈ ਹੀ ਬਿਲਕੁਲ ਸਹੀ ਗੱਲ ਹੈ ਬੱਚਿਆਂ ਦੇ ਵੈਸੇ ਵੀ ਮਤਲਬ ਕਿ ਜਿਵੇਂ ਕੋਈ ਗੈਸਟ ਬਣੀ ਹੋਈ ਚਾਰ ਟਾਈਪ ਅਸੀਂ ਅੱਗੇ ਰੱਖ ਸਕਦੇ ਹਾਂ
ਕੋਈ ਐਮਰਜੈਂਸੀ ਕੋਈ ਗੈਸਟ ਆ ਹੀ ਜਾਂਦਾ ਤੇ ਉਹਨਾਂ ਨੂੰ
ਹਾਂ ਉਹੀ ਤਾਂ ਚਾਰਟ ਟਾਈਪ ਅਸੀਂ ਉਹਨਾਂ ਦੇ ਅੱਗੇ ਸਰਵ ਕਰ ਸਕਦੇ ਹਾਂ ਅੱਛਾ ਜੀ ਠੀਕ ਹੋਰ ਸੁਣਾਓ ਜੀ ਬਹੁਤ ਅੱਛਾ ਅੱਛਾ ਲੱਗਿਆ ਤੁਹਾਡੀ ਰੈਸਪੀ ਸੁਣ ਕੇ ਮੇਰੇ ਤੇ ਮੂੰਹ ਪਾਣੀ ਸੁਣ ਕਈ ਆਉਣ ਲੱਗ ਗਿਆ ਬਣਾ ਕੇ ਤੇ ਹੋਰ ਹੀ ਮਜ਼ਾ ਆਏਗਾ ਹਾਂ ਹਾਂ ਬਿਲਕੁਲ ਬਿਲਕੁਲ ਮੈਂ ਜਰੂਰ ਬਣਾਵਾਂ ਰ ਫਿਰ ਤੁਹਾਨੂੰ ਮੈਂ ਦੱਸਾਂਗੀ ਵੀ ਇਹਦਾ ਕੀ ਟੇਸਟ ਆਇਆ ਠੀਕ ਠੀਕ ਹਾਂਜੀ ਸਭ ਸਭ ਠੀਕ ਕਿਹਾ ਤੁਸੀਂ ਹੋਰ ਆਓ ਤੁਸੀਂ ਵੀ ਲਾਓ ਕਿਸੇ ਦਿਨ ਚੱਕਰ ਲਾਓ ਸਾਡੇ ਵੱਲ
ਹਾਂਜੀ ਹਾਂਜੀ ਬਸ ਇਹ ਮੌਸਮ ਠੀਕ ਹੋਲ ਗਏ ਫੇਰ ਲਗਾਵਾਂਗੇ ਚੱਕਰ ਜ਼ਰੂਰ ਆਵਾਂਗੇ ਬਕੀ ਸਾਡੇ ਹੋਰ ਵੀ ਕਹਿੰਦੇ ਵਏ ਸੀ ਕਿ ਸਾਡੇ ਘਰ ਆਓ ਟਾਈਮ ਹੀ ਨਹੀਂ ਮਿਲਦਾ ਨਾ ਨਾ ਬਿਲਕੁਲ ਟਾਈਮ ਹੀ ਨਹੀਂ ਮਿਲਦਾ
ਸਾਡੇ ਰਿਲੇਸ਼ਨ ਸਭ ਪਰੇਸ਼ਾਨ ਹੋਏ ਪਏ ਆ ਕਿ ਆਉਂਦੇ ਨ ਆਉਂਦੇ ਨੀ ਆਉਂਦੇ ਨੀ ਮੈਂ ਕਿਹਾ ਬਸ ਟਾਈਮ ਹੀ ਨੀ ਮਿਲਦਾ ਗਰਮੀ ਬਹੁਤ ਪੈਂਦੀ ਵੀਈ ਹੈ ਬੱਚਿਆਂ ਨੂੰ ਲੈ ਕੇ ਜਾ ਹੀ ਨਹੀਂ ਸਕਦਾ ਬੰਦਾ ਬਾਹਰ ਨਾ ਨਾ ਪਤਾ ਨੀ ਇਸ ਟਾਈਮ ਇਸ ਵਾਰੀ ਬਹੁਤ ਗਰਮੀ ਹੈ
ਸਹੀ ਗਲ
ਇਸ ਵਾਰ ਦੀ ਜ਼ਿਆਦਾ ਗਰਮੀ ਹੈ ਹਾਂਜੀ ਹੋਰ
ਹੋਰ ਬਸ ਵਧੀਆ ਜੀ ਤੁਸੀਂ ਹਾਂ ਹਾਂਜੀ ਹਾਂਜੀ ਹਾਂਜੀ ਜ਼ਰੂਰ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ
ਉਹ ਮੇਰੇ ਟਾਈਮ ਦੇਖ ਕੇ ਟਾਈਮ